ਸਤਿ ਸ੍ਰੀ ਅਕਾਲ ਜੀ ਭੈਣਜੀ ਅਹ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ-ਹਾਂਜੀ, ਮੈਨੂੰ ਆ ਰਹੀ ਤੁਹਾਨੂੰ ਆ ਰਹੀ ਮੇਰੀ?
ਹਾਂਜੀ, ਮੈਨੂੰ ਵੀ ਆ ਰਹੀ ਹੈ।
ਹਾਂਜੀ, ਸਰ ਮੈਡਮ ਕੋਈ ਨੈਟਵਰਕ ਇਸ਼ੂ ਤਾਂ ਨਹੀਂ ਲੱਗ ਰਿਹਾ?
ਨਹੀਂ-ਨਹੀਂ, ਮੈਮ ਨੈਟਵਰਕ ਇਸ਼ੂ ਨਹੀਂ ਹੈਗਾ।
ਓਕੇ, ਤੇ ਹੁਣ ਜਿਵੇਂ ਮੈਡਮ ਅਸੀਂ ਟੋਪ ਕ ਲੈ ਲੈਂਦੇ ਹੈਗੇ ਏਕਤਾ ਦੇ ਵਿੱਚ ਬਲ ਠੀਕ ਹੈ।
ਹਾਂਜੀ-ਹਾਂਜੀ।
ਹਾਂਜੀ, ਤੁਸੀਂ ਸਾਂਝੇ ਕਰੋ ਪਹਿਲੇ ਇਸਤੇ ਆਪਣੇ ਵਿਚਾਰ।
ਜਿਵੇਂ ਕਿ ਏਕਤਾ ਵਿੱਚ, ਜਿਵੇਂ ਤੁਸੀਂ ਕਹਿ ਰਹੇ ਬਲ ਤੇ ਅਗਰ ਇਹਦਾ ਮੀਨਸ ਇਹਦਾ ਮਤਲਬ ਏ ਹੈਗਾ। ਕਿ ਅਗਰ ਸਾਡੇ ਲਈ ਇੱਕ ਤਰਫ ਦੀ ਆਹ ਤਰਫ਼ ਜ਼ਿਆਦਾ ਹੈਗਾ ਲਾਈਕ ਪਾ, ਜਿਵੇਂ ਇੱਕ ਲੋਕੀ ਇੱਕ ਬੰਦੇ ਨੂੰ ਬਾਰ-ਬਾਰ-ਬਾਰ-ਬਾਰ-ਬਾਰ- ਬਾਰ ਕਲਾ ਇੱਕ ਫੇਸ ਕਰਦੇ ਨੇ।
ਹਾਂਜੀ।
ਤੇ ਉਹ ਚੀਜ਼ ਉਹਦੇ ਲਈ ਗ਼ਲਤ ਹੋ ਜਾਏਗੀ, ਤੇ ਹਮੇਸ਼ਾ ਇਹੀ ਹੁੰਦਾ ਹੈ, ਕਿ ਜਿੱਥੇ ਜ਼ਿਆਦਾ ਲੋਕੀ ਹੁੰਦੇ ਤੇ ਜਗ੍ਹਾ ਨੇ, ਉੱਥੇ ਹਮੇਸ਼ਾ ਜਿੱਤ ਹੁੰਦੀ ਹੁੰਦੀ ਹੈ। ਤੇ ਇਹ, ਇਸ ਤਰੀਕੇ ਨੂੰ ਅਸੀਂ ਵੀ ਲੈ ਸਕਦੇ ਹਾਂ, ਕਿ ਅੱਛਾਈ ਤੇ ਬੁਰਾਈ ਦੀ ਹਾਰ ਵੀ। ਸਾਰੇ ਬੰਦੇ ਅੱਜ ਕੱਲ ਵੀ, ਅੱਜ-ਕੱਲ ਜਾਂ ਪੁਰਾਣੇ ਟਾਈਮ ਵੀ ਅ ਏਕਤਾ ਵੀ ਸੀ ਤੇ ਲੇਕਿਨ ਕਦੇ ਕਵਾਰ ਹੋ ਜਾਂਦਾ ਹੈ, ਕਿ ਲੋਕੀ ਕੀ ਕਹਿੰਦੇ ਨੇ ਕਈ ਨਹੀਂ ਰਹਿਣਾ ਪਸੰਦ ਕਰਦੇ, ਤੇ ਉਹ ਲਈ ਕੋਈ ਬੰਦਾ ਗ਼ਲਤ ਵੀ ਹੈਗਾ ਉਹਦਾ ਵੀ ਸਾਥ ਦੇ ਦਿੰਦੇ ਨੇ।
ਜੀ ਜੀ, ਹਾਂਜੀ।
ਤੇ ਉਹ ਜਿ ਮੇਰੇ, ਉਹ ਜਿ ਮੇਰੇ। ਮੇਰੇ ਖਿਆਲ ਨਾਲ ਤੇ ਨਹੀਂ ਕਰਨੀ ਚਾਹੀਦੀ, ਕਿਉਂਕਿ ਅਗਰ ਕੋਈ ਬੰਦਾ ਗਲਤ ਐ ਤੇ ਉਹਨੂੰ ਗ਼ਲਤੀ ਠਹਿਰਾਓ, ਤਾਂ ਕਿ ਜੋ ਬੰਦਾ ਸੱਚਾ ਹੈਗਾ ਤੇ ਉਹਦੇ ਤੇ ਅ ਉਹਨੂੰ, ਕੋਈ ਦੁੱਖ ਪੈਣ 'ਚ ਦੁੱਖ ਨਾ ਹੋਏ। ਕਿ ਹਾਂ ਮੇਰਾ ਤੇ ਸੱਚਾ ਸੀ, ਤੇ ਸੱਚੀ ਸੀ, ਤੇ ਮੇਰੇ ਮੈਨੂੰ ਗਲਤ ਠਹਿਰਾਇਆ ਗਿਆ।
ਜੀ, ਜੀ, ਜੀ ਸਹੀ ਗੱਲ ਹੈ, ਹੁਣ ਦੇਖੋ ਦੇਖੋ ਏਕਤਾ ਵਿੱਚ ਬਲ ਜਿਹੜਾ ਮਤਲਬ, ਬਹੁਤ ਮਨੁੱਖੀ ਜੀਵਨ ਦੇ ਵਿੱਚ ਇਸ ਮਤਲਬ ਏਕ ਤਾ ਜਿਹੜਾ ਸ਼ਬਦ ਹੈ ਜਾਂ ਇੱਕਜੁੱਟ ਰਹਿਣਾ ਹੈਗਾ, ਉਹਦੀ ਬਹੁਤ ਜ਼ਿਆਦਾ ਮਹੱਤਤਾ ਹੈਗੀ ਆ। ਅਗਰ ਅਸੀਂ ਗੱਲ ਕਰੀਏ, ਹਰ ਮਨੁੱਖ ਦੇ ਕੋਈ ਵੀ ਮਨੁੱਖੀ ਜੀਵਨ ਹੈ, ਕੋਈ ਔਰਤ ਹੈ ਜਾਂ ਆਦਮੀ ਹੈਗਾ ਉਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ, ਰਿਸ਼ਤਿਆਂ ਦੇ ਵਿੱਚ ਜਾਂ ਆਪਸੀ ਜਿਵੇਂ ਕੋਈ ਪਤੀ ਪਤਨੀ ਦਾ ਰਿਸ਼ਤਾ ਹੈਗਾ, ਉਹਨਾਂ ਦੇ ਵਿਸ਼ੇ ਵੀ ਏਕਤਾ ਹੋਣੀ ਚਾਹੀਦੀ ਹੈ, ਜੋ ਕਿ ਅੱਜ ਕੱਲ੍ਹ ਦੇ ਜਮਾਨੇ ਵਿੱਚ ਵਿੱਚ ਨਹੀਂ ਹੈਗੀ, ਠੀਕ ਹੈ।
ਨਹੀਂ, ਹਾਂਜੀ।
ਹੁਣ ਵਿਦਿਆਰਥੀ ਲੈ ਲਓ, ਵਿਦਿਆਰਥੀ ਦੇ ਜੀਵਨ ਵਿੱਚ ਵੀ ਜਿਹੜੀ ਹੈਗੀ ਆ ਉਹ ਇਸ ਚੀਜ਼ ਦੀ ਕਾਫ਼ੀ ਜ਼ਿਆਦਾ ਮਹੱਤਤਾ ਹੈਗੀ ਆ, ਦੇਖੋ ਅਗਰ ਅਸੀਂ ਸਾਰੇ ਮਿਲ ਕੇ ਰਹਿੰਦੇ ਹੈਗੇ ਆ ਤਾਂ ਜਿਹੜੀ ਹੈਗੀ ਆ, ਉਹ ਏਕਤਾ ਬਣੀ ਰਹਿੰਦੀ, ਹੁਣ ਘਰ ਦਾ ਹੀ ਤੁਸੀਂ ਇੱਕ ਪਰਿਵਾਰ ਦੀ ਐਗਜੈਪਲ ਆਪਾਂ ਲੈਕੇ ਚੱਲਦੇ ਹੈਗੇ, ਆ ਕਿ ਜਿਵੇਂ ਪਰਿਵਾਰ ਦੇ ਵਿੱਚ ਚਾਰ ਮੈਂਬਰ ਆ ਇੱਕ ਮੈਂਬਰ ਆ ਚਲੋ, ਥੋੜਾ ਗੁੱਸਾ ਗੁੱਸੇ ਵਾਲਾ ਹੈ ਗੁਸੈਲ, ਉਹ ਆਪਣਾ ਉਹ ਮਤਲਬ ਥੋੜਾ ਅਲੱਗ ਰਹਿੰਦਾ ਹੈਗਾ, ਕੁੱਛ ਆਪਣੇ ਸੁਭਾਅ ਦੇ ਤੌਰ ਤੇ ਕਹਿ ਲਉ, ਗੁੱਸੇ ਵਾਲਾ ਹੈ ਜਾਂ ਵੈਸੇ ਚਿੜਚਿੜਾ ਅਗਰ ਬਾਕੀ ਚਲੋ ਜਿਹੜੇ ਤਿੰਨ ਮੈਂਬਰ ਉਹ ਇਕੱਠੇ ਰਹਿ ਰਹੇ, ਅਗਰ ਉਹ ਉਹਨਾਂ ਤੋਂ ਅਲੱਗ ਹੋ ਕੇ ਕੋਈ ਆਪਣਾ ਅਲੱਗ ਤੋਂ ਡਿਸੀਜ਼ਨ, ਜਾਂ ਕੋਈ ਜ਼ਿੰਦਗੀ ਨਾਲ ਰਿਲੇਟਡ ਫੈਸਲਾ ਲੈਂਦਾ ਹੈ
ਹ
ਤਾਂ ਉਹ, ਉਹਨਾਂ ਵਿੱਚ ਏਕਤਾ ਨਹੀਂ। ਤਾਂ ਮਤਲਬ ਟੁੱਟ ਜਾਏਗੀ, ਤਾਂ ਉਹ ਜਿਵੇਂ ਮਤਲਬ ਕੋਈ ਕੰਮ ਕਰੇਗਾ, ਤਾਂ ਉਹ ਉਹਦਾ ਕੰਮ ਸਹੀ ਨਾ ਹੋਵੇ ਕਿ ਉਹ ਉਹਦਾ ਉਹਨੂੰ ਰਿਜ਼ਲਟ ਜਿਹੜਾ ਹੈਗਾ ਬੁਰਾ ਹੀ ਭੁਗਤਣਾ ਪੈਂਦਾ, ਇਸ ਲਈ ਜਿਹੜਾ ਹੈਗਾ ਕਿ ਮਨੁੱਖੀ ਮਨੁੱਖੀ ਜੀਵਨ ਦੇ ਵਿੱਚ ਏਕਤਾ ਦੀ, ਮਨੁੱਖੀ ਜੀਵਨ ਰਿਸ਼ਤੇ, ਕਦਰਾਂ, ਕੀਮਤਾਂ ਦੇ ਵਿੱਚ ਏਕਤਾ ਦਾ ਜਿਹੜਾ ਹੈਗਾ, ਬਹੁਤ ਜ਼ਿਆਦਾ ਪ੍ਰਭਾਵ ਹੈ। ਤਾਂ ਇਹ ਮਤਲਬ ਅਸੀਂ ਇਕੱ ਉੱਠੇ ਰਹਿੰਦੇ ਆ, ਤਾਂ ਸਾਡੇ ਵਿੱਚ ਏਕਤਾ ਬਣੀ ਰਹਿੰਦੀ ਹੈ ਜਿਸ ਕਰਕੇ ਕੀ ਕੋਈ ਸਮਾਜ ਦਾ ਕੋਈ ਮੈਂਬਰ ਹੈ, ਕੋਈ ਇਨਸਾਨ ਹੈ, ਉਹ ਸਾਡੇ ਤੇ ਕਦੇ ਉਂਗਲੀ ਨਹੀਂ ਚੱਕ ਸਕਦਾ।
ਹਾਂਜੀ, ਤੇ ਜਿਵੇਂ ਲੋਕੀ ਇਕੱਠੇ ਇਣਾ ਪਸੰਦ ਕਰਦੇ ਸੀ ਇਹ ਲੇਕਿਨ ਅਜ ਕਰਦੇ ਹ, ਅਸੀਂ ਚਾਹੇ ਆਪਣਾ ਆਸ ਪੜੋਸ ਰੈ ਲੀ ਏ, ਕਿਤੇ ਵੀ ਰਹਿ ਏ ਲੋਕੀ ਕੀ ਕਰਦੇ ਨੇ, ਆਪਸ ਰਹਿਣਾ ਪਸੰਦ ਨਹੀਂ ਕਰਦੇ। ਤੇ ਉਹ ਕਹਿੰਦੇ ਨੇ, ਜਿੰਨਾ ਅਸੀਂ ਅਹ ਦੂਰ ਰਹਿਣਗੇ ਓਨਾਂ ਹੀ ਸਾਡੇ ਲਈ ਅੱਛਾ ਹੋਗਾ, ਲੇਕਿਨ ਉਹ ਅੱਛੀ ਨਹੀਂ ਹੁੰਦਾ ਉਹਦੇ ਉਹਦੇ ਕਾਰਨ ਸਾਡੇ ਉੱਤੇ ਹਰ ਕੋਈ ਦੂਜਾ-ਤੀਜਾ ਬੰਦਾ ਆਕੇ, ਸਾਡੇ ਉੱਤੇ ਉਂਗਲੀ ਚੱਕ ਸਕਦਾ। ਲੇਕਿਨ ਅਗਰ, ਦੂਜੀ ਸਾਈਡ, ਅਗਰ ਦੂਜੀ ਤਰਫ਼ ਅਸੀਂ, ਕੋਈ ਅ ਏਕਤਾ'ਚ ਰਹੀਏ, ਨਾਲ ਰਹੀਏ ਸਭ ਦੇ। ਤੇ ਕੋਈ ਵੀ ਉਹ ਸਾਡੇ ਉੱਤੇ ਆਕੇ ਉਂਗਲੀ ਨਹੀਂ ਚੱਕਦਾ, ਕਿਉਂਕਿ ਲੋ ਉਹਨਾਂ ਨੂੰ ਪਤਾ ਤਾਂ ਹੁੰਦਾ, ਕਿ ਅ ਇੱਕ ਤਾਂ ਉਂਗਲੀ ਚੱਕਾਂਗੇ ਤੇ ਬਾਕੀ ਪਿੱਛੇ ਸਾਰੇ ਵੀ ਬੋਲਣਗੇ।
ਸਹੀ ਗੱਲ ਐ, ਸਹੀ ਗੱਲ ਐ, ਤੁਹਾਡੀ ਗੱਲ ਬਿਲਕੁਲ ਰਾਈਟ ਐ। ਅਗਰ ਅਸੀਂ ਪੁਰਾਣੇ ਜਮਾਨੇ ਦੀ ਕਰੀਏ, ਗੱਲ ਮਤਲਬ ਅਜੋਕਾ ਟਾਈਮ ਜੋ ਸੀਗਾ, ਉਸ ਟਾਈਮ ਜਿਹੜੇ ਬੜੇ ਬਜ਼ੁਰਗ ਸੀ ਅਗਰ ਆਦਿਵਾਸੀਆਂ ਦੀ ਵੀ ਗੱਲ ਕਰੀਏ ਸ਼ੁਰੂ'ਚ ਜਦੋਂ ਮਨੁੱਖੀ ਜੀਵਨ ਹਜੇ, ਸ਼ੁਰੂਆਤ ਹੀ ਹੋਈ ਸੀ ਤਾਂ ਉਸ ਟਾਈਮ ਜਿਹੜਾ ਸੀਗਾ, ਉਹ ਏਕਤਾ ਦੇ ਵਿੱਚ ਬੜਾ ਬਲ ਸੀਗਾ ਬਟ ਜੋ ਹੁਣ ਟਾਈਮ ਹੈਗਾ ਜਿਹਨੂੰ ਅਸੀ ਮੋਡਰਨ ਜ਼ਮਾਨਾ ਅੱਜ ਕੱਲ ਕਹਿ ਰਹੇ ਆ, ਉਹਦੇ ਵਿੱਚ ਜਿਹੜਾ ਕਿਸੀ ਵੀ ਇਨਸਾਨ ਦੇ ਵਿੱਚ ਜਿਹੜਾ ਹੈਗਾ, ਇਸ ਟਾ ਨਾ ਮਾਤਰ ਹੈ। ਮਤਲਬ ਕਹਿਲੋ, ਕਿ ਟੋਟਲੀ ਜਿਹੜੀ ਏਕਤਾ ਇਕੁਲਿਟੀ ਹੈਗੀ ਉਹ ਟੋਟਲੀ ਖ਼ਤਮ ਹੋ ਚੁੱਕੀ। ਜੋ ਕਿ ਸਹੀ ਗੱਲ ਨਹੀਂ ਹੈਗਾ, ਜੋ ਕਿ, ਇਹ ਜਿਹੜਾ ਇਹਦਾ ਭੁਗਤਾਨ ਹੈਗਾ ਜਾ, ਇਹਦਾ ਰਿਜ਼ਲਟ ਹੈਗਾ ਯਾ ਉਹ ਸਾਡੀ ਆਣ ਵਾਲੀ ਜਿਹੜੀ ਪੀੜੀ ਹੈਗੀ, ਉਹਨੂੰ ਉਹ ਭੁਗਤਣਾ ਪਏਗਾ।
ਹਾਂਜੀ, ਏ ਲੇਕਿਨ ਏ ਜਿਸਾ ਸ਼ਾਦੀ-ਵਿਆਹ ਵਗੈਰਾ ਲੈ ਲੈਨ, ਜਵੇਂ ਪਹਿਲੇ ਕ ਹੁੰਦਾ ਸੀ ਪਹਿਲੇ, ਪਹਿਲਾਂ ਲੋਕੀਆਂ ਅਹ ਲੋਕੀਆਂ ਦੀਆਂ ਅਹ--ਇੱਕ ਟਾਈਮ ਜ਼ਿਆਦਾ ਜੀਦੇ ਲਈ, ਆਪਣੇ, ਆਪਣੇ ਘਰ-ਪਰਿਵਾਰ ਨੂੰ ਵੀ ਟਾਈਮ ਦੇਨਾ ਹੋਗਿਆ, ਤੇ ਮਤਲਬ, ਲੋਕੀ ਕਾਸ ਨਾਲ-ਨਾਲ ਖੁਸ਼ ਰਹਿੰਦੇ ਸੀ ਫੈਮਿਲੀ ਨਾਲ, ਲੇਕਿਨ ਅੱਜ ਤੇ ਹਾ, ਅੱਜ ਦੇ ਮੋਡਰਨ ਜਮਾਨਾ ਦੇਖੀ ਜਿਨੂੰ ਅਸੀਂ ਮੋਡਰਨ ਕਹਿੰਨੇ ਆ ਲੇਕਿਨ ਉਹ ਚੀਜ਼ ਗ਼ਲਤ ਏ, ਲੋਕੀ ਹਰ ਹੋਗੀ ਅਸੀਂ, ਸਾਨੂੰ ਖ਼ਬਰਾਂ ਮਿਲਦੀਆਂ ਹੀ ਰਹਿੰਦੀਆਂ ਨੇ, ਕਿ ਉਹਨਾਂ ਵਿੱਚ ਐ ਹੋਗਿਆ, ਉਹਨਾਂ ਦੇ ਵਿੱਚ ਐ ਹੋਗਿਆ। ਤੇ ਕਿਸੇ ਨੇ ਕਿਸੇ ਨੂੰ, ਅਹ ਕਿਸੇ ਨੇ ਕਿਸੇ ਨੂੰ ਦਿਵੋਸ ਦੇਤੇ, ਸਾਡੇ ਆਸ-ਪੜੋਸ ਇੰਨੀ ਅ ਐਕਜਾਂਮਪਲ ਮਿਲ ਜਾਂਦੇ, ਸਾਨੂੰ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਕਾਫ਼ੀ, ਚਲੋ ਅਗਰ ਅਸੀਂ ਕਈ ਫੈਮਲੀਆਂ ਦੀ ਗੱਲ ਕਰੀਏ, ਕਈ ਮਤਲਬ ਵੈਲ ਐਜੂਕੇਟਡ ਫੈਮਲੀਆਂ ਹੁੰਦੀਆਂ, ਜਿਨਾਂ ਦੇ ਘਰ ਚ ਬਜ਼ੁਰਗ ਹੈਗੇ, ਉਹਨਾਂ ਦੇ ਵਿੱਚ ਏਕਤਾ ਦੀਆਂ ਇਗਜਾਮਪਲ ਉਦਾਹਰਨਾਂ ਸਾਨੂੰ ਆਮ ਵੇਖਣ ਨੂੰ ਮਿਲਦੀਆਂ ਹੈਗੀਆਂ, ਆਮ ਮਤਲਬ ਹੁਣ ਜਿਵੇਂ ਪੰਜਾਬੀ ਵੀ, ਪੰਜਾਬੀ ਭਾਸ਼ਾ ਦੀ ਗੱਲ ਕਰੀਏ ਮਤਲਬ, ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਵੀ ਏਕਤਾ ਦਾ ਬਲ ਹੈ ਏਕਤਾ ਵਿੱਚ ਬਲ ਹੈ। ਇਹ, ਇਹ ਬਹੁਤ ਸਾਰਾ ਅਗਰ ਅਸੀਂ ਉਹ ਪਾਠ ਪੜ੍ਹਦੇ ਹੈਗੇ ਆ, ਜਾਂ ਅਸੀਂ ਉਹ ਲੈਸਨ ਰੀਡ ਕਰਦੇ ਆ, ਜਾਂ ਸਾਨੂੰ ਕੋਈ ਦੱਸਦਾ ਹੈਗਾ ਤਾਂ ਸਾਨੂੰ ਉਹਨੂੰ ਜਿਹੜਾ ਹੈਗਾ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਵੀ ਅਪਲਾਈ ਕਰਨਾ ਚਾਹੀਦਾ, ਇਹ ਨੀ ਕਿ ਅਸੀਂ ਸਿਰਫ ਗੱਲਾਂ ਦੇ ਵਿੱਚ ਹੀ, ਹਾਂ ਵੀ ਦੀ ਬੱਲ ਅਸੀਂ ਪੜ੍ਹਿਆ ਹੈਗਾ ਤਾਂ, ਜਾਂ ਅਸੀਂ ਚ ਉਹ ਸਣਦੇ ਹੈਗੇ ਆ, ਤਾਂ ਸਾਨੂੰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਹੈਗਾ ਯਾ, ਉਹ, ਉਹਨੂੰ ਆਪਣਾ ਉਹਨੂੰ ਆਪ ਮਤਲਬ ਉਹ ਕਰਨਾ ਚਾਹੀਦਾ, ਅਪਲਾਈ ਕਰਨਾ ਚਾਹੀਦਾ ਠੀਕ ਹੈ, ਇਹ ਨੀ ਕਿ ਸਿਰਫ ਅਸੀ ਗੱਲਾਂ ਦੇ ਵਿੱਚ ਹੀ ਹੈਗੇ ਆਂ ਹੁਣ ਜਿਹੜਾ ਹੈਗਾ ਏਕਤਾ ਦੇ ਵਿੱਚ ਵੱਲ ਸਾਡੀ ਮਤਲਬ ਮਨੁੱਖੀ ਜੀਵਨ ਦੇ ਨਿੱਜੀ ਜਿਹੜੇ ਕੰਮ ਜ਼ਿੰਦਗੀ ਦੇ ਡੇਲੀ ਰੂਟੀਨ ਦੇ ਵੀ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਹੈਗੇ ਹੁਣ ਜੇ ਦੇਖੋ ਅਗਰ ਸਾਡੀ ਕੋਈ ਮਦਰ ਹੈ ਜਾਂ ਸਾਡੀ ਕੋਈ ਸਿਸਟਰ ਉਹ ਕਿ ਕਿਚਨ ਦੇ ਵਿੱਚ ਖਾਣਾ ਬਣਾ ਰਹੀ ਹੈ ਹਨਾ ਅਗਰ ਅਸੀਂ ਸਾਰੇ ਰਲ ਕੇ ਮਤਲਬ ਕੋਈ ਵੀ ਹੋਰ ਘਰ ਦੇ ਵਿੱਚ ਲੇਡੀਜ਼ ਹੈਗੀਆਂ ਅਗਰ ਉਹ ਰਲ ਕੇ ਕੰਮ ਕਰਦੀਆਂ ਹੈਗੀਆਂ ਦੇਖੋ ਇੱਕ ਤਾਂ ਕੰਮ ਟਾਈਮ ਨਾਲ ਖ਼ਤਮ ਹੋਏਗਾ ਹਨਾ ਦੂਜਾ ਉਹਨਾਂ ਦੇ ਵਿੱਚ ਆਪਣਾਪਨ ਵਧੇਗਾ ਠੀਕ ਮਤਲਬ ਆਪਣੇ ਚਲੋ ਦੁੱਖ ਸੁੱਖ ਸਾਂਝੇ ਕਰਦੀਆਂ ਹੈਗੀਆਂ ਉਹ ਤੇ ਉਹਨਾਂ ਦੇ ਵਿੱਚ ਏਕਤਾ ਵੀ ਬਣੇਗੀ ਹਨਾ
ਹਾਂਜੀ- ਹਾਂਜੀ ਤੇ ਲੇਕਿਨ ਅਸੀਂ ਖੇਡ ਵਗੈਰਾ ਵੀ ਲੈ ਲਈਏ ਕੋਈ ਜਿਵੇਂ ਕੋਈ ਵੀ ਜਿਵੇਂ ਫੁੱਟਬਾਲ ਹੋ ਗਈ ਕ੍ਰਿਕਟ ਹੋ ਗਈ ਉਹਦੇ ਵਿੱਚ ਵੀ ਅਗਰ ਏਕਤਾ 'ਚ ਬਲ ਨਹੀਂ ਹੋਊਗਾ ਇੱਕ ਤਾਂ ਨਹੀਂ ਹੋਏਗੀ ਤੇ ਉਵੇਂ ਅਹ ਲਾਈਕ ਹੈਗਾ ਹੀ ਹੈ ਕਿ ਉਹ ਟੀਮ ਕਦੇ ਵੀ ਜਿੱਤ ਨੀ ਪਾਏਗੀ ਅਗਰ ਐਂ ਤੇ ਹੈ ਨੀ ਅਗਰ ਪੰਜ ਬੰਦੇ ਗੱਲ ਮੰਨ ਰਹੇ ਨੇ ਤੇ ਅਹ ਬਾਕੀ ਅਹ ਬਾਕੀ ਕਿ ਛੇ ਜਾਂ ਸੱਤ ਨਹੀਂ ਮੰਨਦੇ ਪਏ ਤੇ ਹਾਂ ਹਮਾਰੇ ਕੋਲ ਹੈਗਾ ਹੀ ਹੈ ਕਿ ਕਦੇ ਵੀ ਉਹ ਬੰਦਾ ਜਿੱਤ ਨਹੀਂ ਪਾਏਗਾ ਲੇਕਿਨ ਜੇਕਰ ਅਸੀਂ ਅਗਰ ਅਸੀਂ ਏਕਤਾ 'ਚ ਨਹੀਂ ਹੋਵਾਂਗੇ ਕੋਈ ਕਹਿ ਰਹੇ ਕਿ ਤੁਸੀਂ ਇ ਇੱਥੇ ਜਾ ਕੇ ਖੇਡਓ ਇੱਥੇ ਜਾ ਕੇ ਖੜੇ ਹੋਏ ਉਹ ਕਹਿੰਦੇ ਕਿ ਨਹੀਂ ਮੈਂ ਜੇ ਆਪਣੀ ਮਰਜ਼ੀ ਚਲਾਉਣੀ ਹੈ ਤੇ ਉਹਦੇ ਆਗਾ ਹੈਗਾ ਹੀ ਹੈ ਕਿ ਸਾਡੀ ਕਦੇ ਵੀ ਟੀਮ ਜਿੱਤ ਪਾਏਗੀ ਨੀ ਅਰ ਹਰ ਇੱਕ ਚੀਜ਼ ਅਗਰ ਏਕਤਾ ਨਹੀਂ ਹੋਏਗੀ ਜੇ ਅਸੀਂ ਲੜਾਈਆਂ ਲੈ ਲੈਂਦੇ ਨੇ ਬਈ ਪਹਿਲੇ ਜਮਾਨੇ 'ਚ ਮਹਾਭਾਰਤ ਵਗੈਰਾ ਹੋਈ ਸੀ ਤਾਂ ਕੁਛ ਵੀ ਹੈਗਾ ਉਹਦੇ ਵਿੱਚ ਵੀ ਅਗਰ ਏਕਤਾ ਸੀਗੀ ਔਰ ਉਸੇ ਕਾਰਨ ਉਹ ਸਾਰੇ ਜਿੱਦ ਪਾਏ ਨੇ ਅਗਰ ਜਿਹੜੇ ਤੇ ਨਹੀਂ ਹੁੰਦੀ ਤੇ ਉਹ ਅੱਜ ਵੀ ਅਹ ਦਾ ਜੰਗ ਨਹੀਂ ਜਿੱਤ ਪਾਉਂਦੇ ਸੀ
ਜੀ ਹੁਣ ਤੁਸੀਂ ਦੇਖੋ ਹੁਣ ਅੱਜ ਹੁਣੇ ਦੋ ਦਿਨ ਪਹਿਲਾਂ ਇੱਕ ਬੋਂਬੇ ਦੀ ਨਿਊਜ਼ ਆਈ ਹੈਗੀ ਠੀ ਆ ਕਿ ਮਤਲਬ ਇੱਕ ਤੀਹ ਸਾਲ ਦੇ ਬੰਦੇ ਨੇ ਜਿਹੜਾ ਹੈਗਾ ਬਾਈ ਸਾਲ ਦੇ ਮੁੰਡੇ ਦਾ ਜਿਹੜਾ ਚੱਕ ਉਹ ਮਾਰ ਕੇ ਕਤਲ ਕੀਤਾ ਗਿਆ ਉਸ ਲਈ ਕਿ ਉੱਥੇ ਬਾਰਿਸ਼ ਹੋ ਰਹੀ ਸੀ ਠੀਕ ਹੈ ਤੇ ਉਹ ਮੁੰਡੇ ਨੇ ਮਤਲਬ ਏ ਕਿਹਾ ਕਿ ਤੁਸੀਂ ਇਹ ਖਿੜਕੀ ਬੰਦ ਕਰੋ ਦਰਵਾਜ਼ਾ ਬੰਦ ਕਰੋ ਕਿ ਬਾਰਿਸ਼ ਹੋ ਰਹੀ ਹੈ ਕਿ ਅਸੀਂ ਸਾਰੇ ਭਿੱਜ ਜਾਂਗੇ ਚਲੋ ਮਤਲਬ ਬਾਰਿਸ਼ ਤੇਜ਼ ਹੋ ਰਹੀ ਤਾਂ ਆਟੋਮੈਟਿਕਲੀ ਪਾਣੀ ਭਰੇਗਾ ਟ੍ਰੇਨ ਦੇ ਵਿੱਚ ਤਾਂ ਹਰ ਜਿਹੜਾ ਇਨਸਾਨ ਹੈਗਾ ਉਹਨੂੰ ਮਤਲਬ ਜੋ ਸਫ਼ਰ ਕਰੇ ਉਹਨੂੰ ਪ੍ਰੋਬਲਮ ਹੋਏਗੀ ਠੀਕ ਹੈ ਆਹ ਦੇਖੋ ਹੁਣ ਉਹਨੇ ਮੁੰਡਾ ਉਹਨੂੰ ਮਤਲਬ ਉਹਨੇ ਕਤਲ ਕਰ ਦਿੱਤਾ ਇਨਸਾਨੀਅਤ ਮਰ ਚੁੱਕੀ ਹੈ ਅਗਰ ਲੋਕਾਂ ਦੇ ਵਿੱਚ ਏਕਤਾ ਹੁੰਦੀ ਤਾਂ ਹੋ ਸਕਦਾ ਸੀ ਕਿ ਉਹ ਮੁੰਡੇ ਦੀ ਜਿਹੜੀ ਸੀ ਉਹ ਜਾਨ ਬਚਾਈ ਜਾ ਸਕਦੀ ਸੀ ਪੋਸੀਬਲ ਸੀ ਅਸੀਂ ਲੋਕ ਹੈਗੇ ਹਾਂ ਮਤਲਬ ਹੁਣ ਮੈਂ ਆਪਣੇ ਅਸੀਂ ਹਰ ਇਨਸਾਨ ਦੇ ਐਜੇ ਅਗਰ ਕੁੱਤੇ ਵੀ ਅਪਲਾਈ ਕਰੀਏ ਤਾਂ ਅਸੀਂ ਇਹ ਆ ਕਿ ਅਗਰ ਅਸੀ ਉਹੋ ਜਿਹਾ ਸੀਨ ਦੇਖਦੇ ਅਸੀਂ ਉੱਥੋਂ ਬਚ ਕੇ ਨਿਕਲਦੇ ਮੈਨੂੰ ਪਰ ਮੈਨੂੰ ਲੱਗਦਾ ਅਸੀਂ ਅਗਰ ਸਾਡੇ 'ਚ ਏਕਤਾ ਹੈ ਤਾਂ ਅਸੀਂ ਸਾਰੇ ਰਲ ਕੇ ਇਹੋ ਜਿਹੇ ਜਿਹੜੇ ਜੁਰਮ ਹੋ ਰਹੇ ਹੈ ਅਤਿਆਚਾਰ ਹੋ ਰਿਹਾ ਉਹਨੂੰ ਵੀ ਅਸੀਂ ਰੋਕ ਸਕਦੇ ਏਕਤਾ ਨੂੰ ਅਪਣਾਈ ਆਪਣਾਪਨ ਅਪਲਾਈ ਕਰਕੇ ਕਿ ਕੁਦਤੇ
ਹਾਂਜੀ ਸੀ ਜ ਉਹ ਨਿਊਜ਼ ਦੀ ਆਈ ਸੀ ਕਾਲ ਤੇ ਜੇ ਆਈ ਸੀ ਡੋਕਟਰ ਦੇੇ ਉਤੇ
ਜੀ
ਉਹਦੇ ਬਾਰੇ ਵੀ ਲੋਕਾਂ ਨੇ ਜਦ ਉਹਨਾਂ ਨੂੰ ਪਤਾ ਲੱਗ ਗਿਆ ਸੀ ਇਹ ਗੱਲ ਤੇ ਉਦੋਂ ਉਦੋਂ ਨਹੀਂ ਜਿਵੇਂ ਜਦੋਂ ਚੀਜ਼ ਹੋ ਜਾਂਦੀ ਹੈ ਉਹ ਜੀ ਖ਼ਤਮ ਹੋਣ ਵਾਲੀ ਹੋਈ ਏ ਤਦ ਲੋਕੀ ਅਵਾ ਆਵਾਜ਼ ਚੱਕਦੇ ਨੇ। ਕਿ ਇਹ ਚੀਜ਼ ਗ਼ਲਤ ਸੀ ਇਹ ਚੀਜ਼ ਗਲ ਸੀ ਤੇ ਮੇਰੇ ਅਹ ਮੇਰੇ ਖਿਆਲਾਂ ਨਾਲ ਤੇ ਜਦ ਉਹ ਚੀਜ਼ ਹੋ ਰਹੀ ਹੈ ਜਾਂ ਹੋਣ ਵ ਵਾਲੀ ਏ ਜੇ ਸਾਨੂੰ ਇੰਝ ਕਦੇ ਕਦਾਈ ਨੀ ਪਤਾ ਹੁੰਦਾ ਗਲ ਕੀਤੇ ਕਦੇ ਵੀ ਆ ਸਕਦੀ ਸਾਨੂੰ ਇਹ ਦੱਸ ਕਦੇ ਨੀ ਆਈ ਉਹ ਕਦੇ ਕਿ ਮੈਂ ਲਾਈਕ ਸਾਡੇ ਨਾਲ ਨਾ ਗੱਲ ਸੁਣਨ ਵਾਲਾ ਲੇਕਿਨ ਅਗਰ ਸਾਡੇ ਨਾਲ ਹੋ ਗਈ ਏ। ਤੇ ਮੇਰੇ ਖਿਆਲਾਂ ਨਾਲ ਤੇ ਉਹਨੂੰ ਉਹਦੇ ਉੱਤੇ ਓਦੋਂ ਹੀ ਆਵਾਜ਼ ਚੁਕ ਲਓ। ਕਿਉਂਕਿ ਅਗਰ ਬਾਦ ਚੋਂ ਚੱਕਾਂਗੇ ਬਾਦ ਚ ਚੱਕਣ ਨਾ ਕੋਈ ਆਪ ਫਾਇਦਾ ਹੁੰਦਾ ਹੀ ਨਹੀਂ ਹੈਗਾ।
ਨਹੀਂ ਨਹੀਂ ਹੁਣ ਤੁਸੀਂ ਦੇਖੋ ਉਹ ਬਾਈ ਸਾਲ ਦਾ ਮੁੰਡਾ ਉਹਨੇ ਉਹਨੇ ਕੁੱਛ ਨੀ ਕਿਹਾ ਅਗਰ ਅਸੀਂ ਹੁਣ ਨਿਊਜ਼ ਅਸੀਂ ਖੁਦ ਵੀ ਦੇਖਦੇ ਨਾ ਮਤਲਬ ਮੈਨੂੰ ਮੈਂ ਖੁਦ ਜੇ ਅਗਰ ਆਪਣੇ ਤੇ ਵੀ ਅਪਲਾਈ ਕਰਾਂ ਨਾ ਮੈਨੂੰ ਬੜਾ ਫੀਲ ਹੁੰਦਾ ਕਿ ਇਨਸਾਨੀਅਤ ਮਰ ਚੁੱਕੀ ਹੈ। ਤਾਂ ਮੈਨੂੰ ਨੀ ਲੱਗਦਾ ਕਿ ਅਸੀਂ ਉਹ ਰੋਕ ਕੇ ਅਸੀਂ ਇੱਕ ਇਨਸਾਨ ਦੀ ਜ਼ਿੰਦਗੀ ਬਚਾ ਸਕਦੇ ਸੀ।
ਹਾਂਜੀ ਤੇ ਮੈਮ ਚਲੋ ਮੈਂ ਤੁਹਾਨੂੰ ਬਾ ਦ ਚ ਕਰਦੀ ਆ ਕਾਲ ਟਾਈਮ ਹੋਆ ਹਾਂਜੀ ਠੀਕ ਹੈ।